ਨਾਂ।
ਹੈਲੋ
ਸਸੀ ਕਾਲ ਭੈਣ ਜੀ।
ਸਸ੍ਰੀ ਕਾਲ ਭੈਂਜੀ, ਹੋਰ ਠੀਕ ਓ?
ਹਾਂਜੀ, ਤੁਸੀ ਠੀਕ ਓ?
ਬੋਤ, ਗਰਮੀ ਬੋਤ ਆ ਬੋਤ ਜਾਦਾ ਗਰਮੀ ਆੱਜ ਤਾ।
ਅੱਛਾ।
ਧੁੱਪ ਵੀ ਬੋਤ, ਬੋਹਤ ਕੈੜੀ ਧੁੱਪ ਆ ਪੰਜਾਬ ਦੀ।
ਅੱਛਾ। ਸਾਡੇ ਵੀ ਸਾਡੇ ਵੀ ਧੋੱਪ ਆ ਈ ਆ ਪਰ, ਮੌਸਮ ਤਾਂ ਠੀਕ ਈ ਆ ਠੰਡਾ ਕੱਲ ਰਾਤ ਬੜੀ ਠੰਡ ਸੀਗੀ। ਤੇ ਏਨਾ ਠੰਡਾ ਮੌਸ ਵੈਸੇ ਅਸ ਤਾਂ, ਮੈ ਕੰਬਲ਼ ਲੈ ਕੇ ਪਏ ਪਈ ਊ।
ਹਾਂਜੀ, ਆੱਜ ਅਸੀਂ ਮੂਵੀ ਦੇਖਨੇ ਜਾਨਾ ਸੀ ਮੈਂ ਕੇਆ ਚਲ ਗਰਮੀ ਕਰਕੇ, ਵਦੀਆ ਲੱਗਦਾ ਨਾ ਕਦੇ, ਕਦਾਏ ਜ ਘਰੋਂ ਬਾਰ ਨਿਕਲਨਾ-
ਅੱਛਾ।
ਹਾਂਜੀ, ਛੁੱਟੀਆਂ ਲੱਗੀਆਂ ਹੋਏਆਂ, ਮੈਂ ਕੇਆ ਚਲ ਕਿਦ ਗ ਗਏ ਤਾਂ ਹੈ ਨੀ ਚਾਲ ਮੂਵੀਜ਼ ਵਗੈਰਾ ਦੀ ਪਲੈਨ ਬਣਾਂਦੇ ਸੀ।
ਅੱਛਾ-ਅੱਛਾ, ਕੇੜੀ ਮੂਵੀ ਦੇਖਣ ਜਾਣਾ ਸੀ?
ਹਾਜੇ ਓਈ ਅ ਬੱਚੇਆਂ ਨੂੰ ਪਤਾ ਐ ਕੇੜੀ ਅ ਲੱਗੀ ਹੋਈ ਸੀ ਗੱਲ ਅਜੇ ਤਾਂ, ਪੁੱਛਦੀ ਸੀ, ਮੈਂ ਬੱਚਿਆਂ ਨੂੰ ਓ ਕਹਿੰਦੇ ਮੈਂ ਦੇਖਦੇ, ਕਿਹੜੀ-ਕਿਹੜੀ ਫਿਲਮ ਲੱਗੀ ਹੋਈ ਆ। ਇੱਥੇ ਤਾਂ, ਪੰਜਾਬ ਵਿੱਚ ਤੁਹਾਨੂੰ ਪਤਾ ਏ, ਹਿੰਦੀ ਫਿਲਮ ਨਹੀਂ ਲੱਗਦੀ ਨਾ। ਆਪਣੇ ਮਹਾਰਾਸ਼ਟਰ ਵਿੱਚ ਸਾਰੀ ਜਗ੍ਹਾ ਤੇ ਹਿੰਦੀ ਫਿਲਮ ਲੱਗਦੀ ਆ, ਆਪਣੇ ਪੰਜਾਬ ਵਿੱਚ ਨਹੀਂ ਲੱਗਦੀ ਹਿੰਦੀ ਫਿਲਮ।
ਹਾਂਜੀ। ਵੈਸੇ, ਜਿਹੜੀਆਂ ਮੂਵੀਜ਼ ਹੁਣ ਪੰਜਾਬ ਦੀਆਂ ਤਾਂ ਇੱਥੇ ਵੀ ਨੀ ਲੱਗਦੀਆਂ, ਮਹਾਰਾਸ਼ਟਰੀਅਨ ਈ ਲੱਗ ਦੀਆ, ਮਹਾਰਾਸ਼ਟਰ ਦੀਆਂ ਪੰਜਾਬ'ਚ ਨੀ ਲੱਗਦੀਆਂ। ਬਾਕੀ, ਪਰ ਹੁਣ ਅੱਜ-ਕੱਲ ਕੌਣ ਜਾਂਦਾ ਬਾਹਰ ਮੂਵੀਜ਼ ਦੇਖਣ, ਘਰੇ ਹੀ ਦੇਖ ਲੈਂਦੇ, ਬੰਦੇ।
ਨਹੀਂ, ਜੋ ਪਹਿਲੇ ਪੁਰਾਣਾ ਜ਼ਮਾਨਾ ਸੀ, ਮਵ ਮੂਵੀਜ਼ ਵਗੈਰਾ ਵਾਸਤੇ ਕਿੰਨਾ ਮਜ਼ਾ ਆਂਦਾ ਹੁੰਦਾ ਸੀ, ਲੈਣ ਤੇ, ਤੇ ਲੈਣ ਤੇ ਖੜਕੇ ਟਿਕਟ ਲੈਕੇ ਲੈਣਾ, ਉਹ ਯਾਦਾਂ ਬਹੁਤ ਯਾਦ ਆਉਂਦੇ ਓ। ਗੱਲਾ, ਔਰ ਪਹਿਲੇ ਵਾਲੇ ਫਿਲਮਾਂ ਵੀ ਕਿੰਨੇ ਵਧੀਆ ਆਨਦੇ- ਹੁੰਦੇ ਸੀ, ਪਰਿਵਾਰ ਦੀ ਫਿਲਮਾਂ ਆਉਂਦੇ ਹੁੰਦੀ ਸੀ, ਫੈਮਿਲੀ ਦੀ ਫਿਲਮਾਂ। ਔਰ, ਉਸਦੇ ਵਿੱਚ ਇੰਨਾ ਗੰਦ ਵੀ ਨਹੀਂ ਆਉਂਦਾ ਹੁੰਦਾ ਸੀ। ਜਿ ਜਿੰਨਾ ਹੁਣ ਦੇ ਫਿਲਮਾਂ ਵਿੱਚ ਗੰਦ ਕਿੰਨਾ ਹ, ਤੁਹਾਨੂੰ ਪਤਾ ਹੀ ਆ।
ਹਾਂਜੀ-ਹਾਂਜੀ, ਪਰ ਨਹੀਂ ਜੇ ਬਾਹਰ ਤੁਸੀਂ ਐਵੇਂ- ਖਰਚਾ ਕਰਕੇ ਬਾਹਰ ਵੀ ਜਾਣਾ, ਫੇਰ, ਫੇਰ ਖਾਣ-ਪੀਣ ਦਾ ਖ਼ਰਚਾ। ਇਹ ਤੋ ਵਧੀਆ ਟੀਵੀ ਤੇ ਦੇਖਲੋ, ਟੀਵੀ ਤੇ ਅੱਜ-ਕੱਲ ਸੀਰੀਅਲ ਬਹੁਤ ਨੇ। ਸੀਰੀਅਲ ਤੁਸੀ, ਇੰਨੇ ਸੋਹਣੇ-ਸੋਹਣੇ ਸੀਰੀਅਲ ਆਉਂਦੇ ਨੇ।
ਵੱਡੀ ਸਕੀਨ ਤੇੁ, ਹੁਣ ਘਰੇ ਜੇ ਬੈਠੇ ਨਾ ਆਪਾਂ ਧਿਆਨ ਨਾਲ ਵੀ ਨਹੀਂ ਦੇਖਦੇ। ਕਦੇ ਕੇਰਾ ਕੰਮ, ਕੋਈ ਕਦੇ, ਕਦੇ ਕੋਈ ਕੰਮ ਕਰਨਾ'ਚ ਅਹ ਕੰਮ ਕਰਨੇ ਲੱਗ ਜਾਂਦੇ, ਕਦੇ ਕੇਹਰਾ ਕੰਮ ਕਰਨੇ ਲੱਗ ਜਾਂਦੇ, ਕਦੇ ਕੱਪੜੇ ਧੋਲੋ, ਕਦੇ ਭਾਂਡੇ ਧੋਲੋ ਉਹਦੇ ਵਿੱਚ ਕੋਈ ਫਿਲਮ ਦਾ, ਸਟੋਰੀ ਦਾ ਪਤਾ ਹੀ ਨਹੀਂ ਲੱਗਦਾ।
ਹਾਂਜੀ। ਪਰ, ਜੇ ਤੁਸੀਂ ਕੰਮ ਨਬੇੜ ਕੇ ਰਾਤ ਜੇ ਨੂੰ ਸਾਰੇ ਕੱਠੇ, ਨਾਲੇ ਫੈਮਲੀ ਇਕੱਠੇ ਬੈਠਕੇ, ਆਰਾਮ ਨਾਲ ਦੇਖ ਸਕਦੇ ਨਾਲੇ ਘਰੇ ਰੋਟੀ-ਪਾਣੀ ਖਾਂਦੇ ਦੇਖ ਸਕਦੇ। ਐਵੇਂ ਉੱਥੇ ਜਾਕੇ ਖਰਚਾ ਕਰੋ, ਟਿਕਟਾਂ ਦਾ ਵੀ ਖਰਚਾ ਫੇਰ, ਖਾਣ-ਪੀਣ
ਚੱਲ ਜਾਂਦਾ, ਫਿਲਮਾਂ ਤੇ ਨੀ ਚੱਲਦਾ, ਸੀਰੀਅਲ ਕਿਉਂਕਿ ਅੱਧੇ ਘੰਟੇ ਦਾ ਹੁੰਦਾ-ਹੁੰਦਾ ਔਰ, ਫਿਲਮਾਂ ਦੇ ਤਿੰਨ ਘੰਟੇ ਹੁੰਦੇ ਨਾ, ਫਿਰ ਤਿੰਨ ਘੰਟੇ ਆਪਾਂ ਬੈਠਕੇ ਵੀ ਨਹੀਂ ਦੇਖ ਸਕਦੇ। ਉੱਥੇ ਆਰਾਮ ਨਾਲ ਬੰਦੇ, ਬਿਲ--ਟੈਨਸ਼ਨ ਫ੍ਰੀ ਹੋਕੇ ਬੈਠ, ਬੈਠ ਸਕਦੇ। ਮੂਵੀਜ਼ ਦੇਖਣੇ। ਸਿਲੇਮਾ, ਸਿਨੇਮਾ ਵਿੱਚ।
ਹਾਂਜੀ-ਹਾਂਜੀ।
ਟੇੰਨਸ਼ਨ ਫ੍ਰੀ ਕੋਈ ਬਾ ਘਰ ਦੀ ਟੇਨਸ਼ਨ ਤਾਂ ਨਹੀਂ ਹੋਂਦੀ, ਹਾਏ, ਮੈਂ ਭਾਂਡੇ ਤੋਣੇ, ਹਾਏ ਮੈਂ ਇਹ ਕਰਨਾ, ਹਾਏ ਮੈਂ ਉਹ ਕਰਨਾ।
ਹਾਂਜੀ।
ਔਰ ਮੇਰਾ ਇਹ ਕਹਿਣਾ ਹੈ ਕਿ, ਪੰਜਾਬ ਵਿੱਚ ਵੀ ਹਿੰਦੀ ਫਿਲਮਾਂ ਆਣੇ ਚਾਹੀਦੇ।
''ਮੈਂ ਵੀ ਉਹੀ ਸੋਚਦੀ ਸੀ, ਵੀ ਆਹ ਕਹਿੰਦੇ ਮਹਾਰਾਸ਼ਟਰ'ਚ ਵੀ ਪੰਜਾਬ ਦੀਆਂ ਫਿਲਮਾਂ ਕਿਉਂਕਿ ਮਹਾਰਾਸ਼ਟਰ'ਚ ਅੱਜ-ਕੱਲ ਪੰਜਾਬੀ ਵੀ ਬਹੁਤ ਹੋਗੇ, ਉਹਨਾਂ ਨੂੰ ਵੀ- ਦੀਆਂ ਫ਼ਿਲਮਾਂ ਦੇਖ-ਦੇਖਕੇ ਵੀ ਬੋਰ ਹੋ ਗਏ। ਤੇ, ਪੰਜਾਬੀ ਫਿਲਮਾਂ ਬੜਾ ਦਿਲ ਕਰਦਾ ਦੇਖਣ ਨੂੰ, ਵੀ ਉੱਥੇ ਵੀ, ਹੁਣ ਉਹਦੇ ਕਰਕੇ, ਪੰਜਾਬੀ ਫਿਲਮਾਂ ਕਰਕੇ ਘਰੇ ਫੋ ਫੋਨ'ਚ ਡਾਊਨਲੋਡ ਕਰਨੀਆਂ ਪੈਂਦੀਆਂ ਨੇ, ਤੇ ਉਹ ਤਾਂ ਮਜ਼ਾ ਆਂਦ ਦਾ ਵੀ ਨੀਗਾ, ਇੰਨਾ ਪੰਜਾਬੀ ਫਿਲਮਾਂ ਐਵੇਂ ਘਰੇ ਬੈਠੇ ਦੇਖਾ ਨਾ
ਹਾਂਜੀ, ਹੁਣ ਬੌਂਬੇ ਵਿੱਚ, ਜੋ ਅ ਬੋਲੀਵੁੱਡ ਵਿੱਚ ਪੰਜਾਬੀ ਵੀ ਖਾਸੇ ਪੰਜਾਬ ਦੇ ਐਕਟਰ ਵੀ ਬੈਠੇ ਹੋਏ ਆ, ਬਹੁਤ ਹਨਾ, ਉੱਥੇ।
ਹੂੰ
ਹੈਲੋ!
ਹਾਂਜੀ-ਹਾਂਜੀ।
ਜੋ ਬੋਲੀਵੁੱਡ ਵਿੱਚ, ਆਪਣੇ ਪੰਜਾਬ ਦੇ ਵੀ ਐਕਟਰ ਬਹੁਤ ਬੈਠੇ ਹੋਏ ਨਾ, ਆਪਣੇ।
ਹਾਂਜੀ-ਹਾਂਜੀ, ਉਹ ਤਾਂ ਹੁਣ ਜਿਹੜੇ, ਹੁਣ ਨਵੇ ਇੱਕ ਮੂਵੀ ਆਈ ਆ, ਉਹਦੇ ਚ ਵੀ ਪੰਜਾਬ ਦੀ ਐਕਟਰ ਆ ਤੇ। ਬਹੁਤ ਸੋਹਣੇ। ਮਤਲਬ ਜਿਹੜੇ ਪੰਜਾਬ ਦੇ ਐਕਟਰ ਨੇ ਨਾ ਉਹ ਜ਼ਿਆਦਾ ਬੋਲੀਵੁੱਡ ਮੂਵੀਜ਼ ਚ ਵੀ ਆਉਂਦੇ ਪਏ ਨੇ ਗੇ।
ਹਾਂਜੀ, ਫੇਰ ਜਦ ਸਾਰੀ ਜਗ੍ਹਾ ਤੇ ਪੰਜਾਬੀ ਫਿਲਮ। ਹੈਗੇ ਬੰਦੇ ਰਹਿੰਦੇ ਆ। ਫਿਰ ਮੂਵੀ ਵੀ ਹੋਣੀ ਚਾਹੀਦੀ।
ਅੱਛਾ।
ਹੁਣ ਜਿਵੇਂ ਮਹਾਰਾਸ਼ਟਰ ਵਿੱਚ ਪੰਜਾਬੀ, ਮਹਾਰਾਸ਼ਟਰ। ਔਰ ਮੁਸਲਿਮ ਵੱਧ ਰਹਿੰਦੇ। ਠੀਕ ਆ
ਹਾਂਜੀ ਹਾਂਜੀ।
ਹਾਂ, ਫੇਰ ਉਹ ਹਿਸਾਬ ਨਾਲ ਫ਼ਿਲਮਾਂ ਹੋ ਚ ਮੁਸਲਿਮ ਜ ਜੋ ਮੈਂ। ਹੁਣ ਉਹ ਫਿਲਮ ਵਿੱਚ ਸਾਰਾ ਅਹ ਬੋਲੀਵੁੱਡ ਵਿੱਚ ਸਾਰੇ ਐਕਟਰ ਆ ਜਾਂਦੇ। ਫਿਲਮਾਂ ਵਿੱਚ ਸਾਰੇ ਫਿਲਮ ਦੇ ਐਕਟਰ ਆ ਜਾਂਦੇ। ਅ ਸਟੋਰੀ ਵੀ ਆ ਜਾਂਦੀ ਸਾਰੀ ਇਕੱਠੀ।
ਸਹੀ ਗੱਲ ਆ ਸਹੀ ਗੱਲ ਆ ਪਰ ਪੰਜਾਬੀ ਮੂਵੀਜ਼ ਚ ਪੰਜਾਬੀ ਹੀ ਹੁੰਦੇ ਨੇ ਮੋਸਟ। ਇਹ ਆ ਨਾ ਹਾਂਜੀ ਹਾਂਜੀ ਠੀਕ ਹੈ।
ਉਹ ਹਾਂ ਔਰ ਹੁਣ। ਕਿੰਨੇ ਕਿੰਨੇ ਹਿੰਦੀ ਫਿਲਮਾਂ ਵਿੱਚ ਪੰਜਾਬੀ ਵੀ ਅਹ ਸਟੋਰੀ ਹੁੰਦੀ ਆ। ਹਮ।
ਹਾਂ, ਆ ਉਹ ਤਾਂ ਸਹੀ ਗੱਲ ਆ।
ਹਾਂਜੀ ਹੁਣ ਕਿੰਨੇ ਫਿਲਮਾਂ ਵਿੱਚ ਹੁੰਦੀ ਆ? ਤੁਸੀਂ ਧਿਆਨ ਦਿੱਤਾ ਤੁਸੀਂ? ਤੇ ਪੰਜਾਬੀ ਪੰਜਾਬੀ ਉਹ ਹੁੰਦੀ ਆ ਸਟੋਰੀ।
ਹਾਂਜੀ।
ਹਾਂਜੀ ਫੇਰ।
ਕੀ
ਹੋਰ ਪੰਜਾਬੀ ਫਿਲਮ ਵਿੱਚ ਕਦੇ ਹਿੰਦੀ ਸਟੋਰੀ ਨਹੀ ਹੁੰਦੀ ਤੁਸੀਂ ਇਹ ਵੀ ਦੇਖਿਓ।
ਉਹ ਤਾਂ ਸਹੀ ਆ। ਮੈਂ ਦੇਖਿਆ ਬਹੁਤ ਵਾਰੀ ਦੇਖਿਆ। ਜਿਹੜੀ ਹੁਣ ਪੰਜਾਬੀ ਫਿਲਮਾਂ ਨੇ ਨਾ ਉਹ ਨਾ ਹਿੰਦੀ ਡੱਬ। ਵੀ ਆਉਂਦੀਆਂ ਨੇ ਗ ਜਿਵੇਂ ਹਿੰਦੀ ਚ ਬਣਾ ਲੈਂਦੇ ਨੇ ਗੇ ਤੇ ਬਾਕੀ।
ਹਾਂਜੀ।
ਮੈਂ ਕਿਹਾ ਬਾਕੀ ਹੈ। ਇਹ ਪੰਜਾਬੀ ਮੂਵੀਜ਼ ਨ, ਮਤਲਬ ਪੰਜਾਬੀ ਮੂਵੀਜ਼ ਚ ਹੀ। ਹਿੰਦੀ ਮੂਵੀਜ ਨਹੀ ਆਉਂਦੀਆਂ। ਜਿਵੇਂ ਪੰਜਾਬੀ ਆਪਾਂ ਹਿੰਦੀ ਚ ਕਨਵਰਟ ਕਰ ਸਕਦੇ ਹਿੰਦੀ।
ਹਾਂਜੀ, ਹਾਂਜੀ, ਹਾਂਜੀ। ਹੁਣ ਇਹ ਮਤਲਬ। ਹੁਣ ਜਿਵੇਂ ਹੋਣਾ ਚਾਹੀਦਾ ਕੁਛ ਨਵਾਂ ਨਿਊ ਹੋਣਾ ਚਾਹੀਦਾ ਕੁੱਝ ਨਾ ਕੁੱਛ।
ਹਾਂ ਹੁਣ ਕੀ ਪਤਾ ਅਜੇ ਅੱਗੇ ਜ਼ਮਾਨਾ ਆਈ ਜਾਂਦਾ ਹੁਣ ਤੁਹਾਨੂੰ ਪਤਾ ਹੀ ਇੰਨਾ ਕੁੱਛ ਆ ਗਿਆ।
ਹਾਂਜੀ ਹੁਣ। ਹੁਣ ਕਿੰਨੇ ਐਕਟਰ ਬੋ ਬੋਲੀਵੁੱਡ ਦੇ ਪੰਜਾਬ ਵਿੱਚ ਵੀ ਆਉਂਦੇ।
ਹਾਂ, ਉਹ ਤਾਂ ਗੱਲ ਸਹੀ ਆ।
ਗੋਲਡਨ ਟੈਂਪਲ ਤੇ ਮੱਥਾ ਟੇਕਣੇ ਜਾਂਦੇ ਆਉਂਦੇ ਆ। ਫਿਰ ਜਦ ਉਹ ਆਉਂਦੇ ਆ ਪੰਜਾਬ ਵਿੱਚ। ਮੱਥਾ ਟੇਕਦੇ ਪੰਜਾਬ ਨੂੰ ਪਸੰਦ ਕਰਦੇ। ਤੇ ਪੰਜਾਬ ਵਾਲਿਆਂ ਨੂੰ ਵੀ ਹਿੰਦੀ ਫਿਲਮਾਂ। ਆਉਣੇ ਚਾਹੀਦੇ ਇੱਥੇ ਬੋਲੀਵੁੱਡ ਦੇ ਫਿਲਮਾਂ ਲੱਗਣੇ ਚਾਹੀਦੇ।
ਸਹੀ ਗੱਲ ਹੈ ਸਹੀ ਹੈ ਮੈਂ ਤਾਂ ਇਹੀ ਸੋਚਦੀ ਹਾਂ ਵੀ ਸਾਰੀਆਂ ਮੂਵੀਜ਼ ਨਾ ਲੱਗਣੀਆਂ। ਜਿਵੇਂ ਸਾਊਥ ਦੀਆਂ ਅੱਜ ਕੱਲ੍ਹ ਇੰਨੀਆਂ ਮੂਵੀਜ਼ ਆ ਇੰਨੀਆਂ ਸੋਹਣੀਆਂ ਸੋਹਣੀਆਂ ਨੇ। ਤੇ ਉਹ ਵੀ ਲੱਗਣੀਆਂ ਚਾਹੀ ਚਾਹੀਦੀਆਂ ਨੇ ਨਾ ਹਨਾ ਹਰ।
ਉਹਨਾਂ ਨੂੰ ਤਾਂ ਬਹੁ ਪਸੰਦ ਕਰਦੇ ਕਾਫੀ ਲੋਕ ਪਸੰਦ ਕਰਦੇ ਉਹਨਾਂ ਨੂੰ ਹਨਾ।
ਤਾਂ ਅਸੀਂ ਵੀ ਬਹੁਤ ਦੇਖਦੇ ਹਾਂ ਇੰਨੀਆਂ ਵਧੀਆ ਮੂਵੀਜ਼ ਹੁੰਦੀਆਂ ਨੇ ਸਾਰਾ ਕੁਛ ਹੁੰਦਾ। ਉਹਦੇ ਵਿੱਚ ਕੋਮੇਡੀ ਐਕਸ਼ਨ ਸਾਰਾ ਕੁਛ ਹੁੰਦਾ।
ਹਮ ਉਹ ਪਹਿਲੇ ਨਾ ਸੀਰੀਅਲ - ਸੀਰੀਅਲ ਵਿੱਚ ਪਹਿਲੇ ਦੇ ਸੀਰੀਅਲ - ਸੀਰੀਅਲ ਵੀ ਕਿੰਨੇ ਵਧੀਆ ਆਉਂਦੇ ਹੁੰਦੇ ਸੀ। ਫੈਮਿਲੀ ਦੀ ਰਾਣੀ ਜਠਾਣੀਆਂ ਦੇ ਬਾਰੇ ਸਟੋਰੀ ਹੁੰਦੀ - ਹੁੰਦੀ ਸੀ। ਫੇਰ ਸਾਰੇ ਭੈਣਾਂ - ਭੈਣਾਂ ਦੀ ਸਟੋਰੀ ਹੁੰਦੀ - ਹੁੰਦੀ ਸੀ।
ਹਾਂ।
ਹਾਂ। ਉਹ ਹੁਣ - ਹੁਣ ਉਹ ਸਟੋਰੀ ਨੀ ਦਿਖਦੀ ਨੀ ਹੈ ਕੀ ਪਤਾ ਉਹ ਗਰਲਫਰੈਂਡ, ਬੋਆਏਫਰੈਂਡ ਪਰ ਬਸ ਉਹੀ ਚੱਲੀ ਜਾਂਦਾ ਹੈ।
ਹਾਂ। ਨਹੀਂ ਪਰ ਇੱਕ ਉਹ ਤੇ ਚੱਲ ਦੇਦੇ ਨੇ ਇੱਕ ਚੈਨਲ ਆ ਸੋਨੀ ਸਭ ਕਰਕੇ ਉਹ ਤੇ ਤਾਰਕ ਮੇਹਤਾ ਉਹ ਤਾਂ ਸਾਰਾ ਇੰਨਾ ਹੀ ਸਾਲਾਂ ਤੋਂ ਚੱਲਦਾ ਪਿਆਣਾ ਇੰਨਾ ਵਧੀਆ ਨਾ ਅਸੀਂ ਤਾਂ ਰੋਟੀ ਖਾਈਏ ਕਿਤੇ ਬਾਹਰ ਜਾਈਏ ਉਹ ਅਸੀਂ ਲਾ ਲੈਂਦੇ ਹਾਂ ਨਾਲੇ ਹਸੀ ਜਾਂਦੇ ਨਾਲ ਖੇਡੀ ਜਾਂਦੇ ਵਧੀਆ ਸੀਰੀਅਲ ਆ।
ਹੁਣ ਗੋਪੀ ਬਾਹੂ ਕਿੰਨਾ ਚੱਲਦਾ ਹੁੰਦਾ ਸੀ। ਉਹ ਉਹਦੇ ਵਿੱਚ ਕਿੰਨਾ ਮਤਲਬ ਕੈਰੀ ਕ ਅਹ ਕੈਰੀ ਸੱਸ ਦਿਖਾਈ ਆ।
ਹਾਂ - ਹਾਂ ਬਹੁਤ ਸੋਹਣਾ ਚੱਲਦਾ ਹੁੰਦਾ ਸੀ।
ਹਾਂਜੀ। ਉਹ ਅੱਜ ਕੱਲ ਤਾਂ ਸੱਸਾਂ ਕਹਿ ਰਿਆ ਵੀ ਨਹੀਂ ਹੈਗੇ।
ਹਾਂ। ਉਹ ਤਾਂ ਗੱਲ ਸਹੀ ਗੱਲ ਆ।
ਹਾਂ। ਅੱਜ ਕੱਲ ਤਾਂ ਨੂੰਹਾਂ ਨੂੰ ਨੂੰਹਾਂ ਨੂੰ ਖੁੱਲੀ ਸ਼ੂਟਰ ਮਿਲੀ ਹੋਈ ਆ।
ਹਮ ਅੱਜ ਕੱਲ ਦੀਆਂ ਨੂੰਹਾਂ ਤੇ ਸੱਸਾ ਜੇ ਕੁਛ ਹੈ ਹੀ ਨੀ ਗਾ। ਦੋਨੋ ਸੇਮ ਹੀ ਹੁੰਦੇ ਦੋਨੋ ਇੱਕ ਜਗ੍ਹਾ ਇੱਕ ਲੇਵਲ ਤੇ ਹੁੰਦੀਆਂ ਨੇ ਗਏ ਕੰਮ ਵੀ ਉਹੀ ਜੋਬ ਤੇ ਵੀ ਹੁੰਦੀਆਂ ਨੇ।
ਸੱਸ ਦਾ ਵੀ ਡਰ ਹੋਣਾ ਚਾਹੀਦਾ ਨ ਨੂੰਹਾਂ ਨੂੰ ਕਿਉਂਕਿ ਰੋਬ ਹੋਣਾ ਚਾਹੀਦਾ ਜੇ ਖੁੱਲੀ ਹੋਗੇ ਪਹਿਲਾਂ ਪਤਾ ਵੀ ਸਾਨੂੰ ਹੈਲੋ
ਹਾਂਜੀ - ਹਾਂਜੀ।
ਜੇ ਜੇ ਵੱਧ ਸੱਸ ਸੱਸ ਖੁੱਲੇ ਛੂਟ ਦੇਵੈ ਨੂਹਾਂ ਨੂੰ ਫੇਰ ਉਹ ਵੱਧ ਓਵਰ ਹੋ ਜਾਂਦੇ।
ਹਾਂਜੀ - ਹਾਂਜੀ ਸਹੀ।
ਆਪਦੀ ਮਰਜ਼ੀ ਬ ਬੰਦ ਕਰਨ ਲੱਗ ਜਾਂਦੇ ਫੇਰ ਵਿਆਹੇ ਹੋ ਹੋ ਕੇ ਨ ਨੂੰਹਾਂ ਫੇਰ ਤਿਆਰ ਤੀਓਰ ਹੋਕੇ ਜੀਨਸ ਪੈਂਟਾਂ ਪਾ ਕੇ ਫੇਰ ਛੋਟੇ ਛੋਟੇ ਸ਼ੋਟ ਪਾ ਕੇ ਫਿਰ ਪਾਰਟੀਆਂ ਤੇ ਜਾਣੇ ਲੱਗ ਜਾਂਦੇ ਫੇਰ ਬੋਏਫਰੈਂਡਾਂ ਨਾਲ ਬੋਏਫਰੈਂਡ ਰੱਖਣੇ ਲੱਗ ਜਾਂਦੇ। ਫਿਰ ਉਹ ਮਾਹੌਲ - ਮਾਹੌਲ ਖ਼ਰਾਬ ਕਰ ਹੋ ਜਾਂਦਾ। ਉਹਨਾਂ ਨੂੰ ਦੇਖ ਦੇਖੋ ਦੇਖੀ ਸਾਰੇ ਫਿਰ ਨੂੰਹ ਖਰਾਬ ਹੋ ਜਾਂਦੇ
ਹਾਂ। ਇਹ ਤਾਂ ਹੈਗਾ ਪਰ ਅੱਜ ਕੱਲ ਕੱਪੜਿਆਂ ਕੁੱਪੜਿਆਂ ਨੂੰ ਤਾਂ ਕੋਈ ਨੀ ਦੇਖਦਾ ਇੰਨਾ ਅੱਜ ਕੱਲ ਕਿਹੜਾ ਅੱਜ ਸਾਰੇ ਇਸ ਕੱਪੜਿਆਂ ਤੋਂ ਥੋੜ੍ਹੀ ਆਪਾਂ ਕਿਸੇ ਨੂੰ ਜੱਜ ਕਰ ਸਕਦੇ ਹਾਂ ਨਾ ਬੰਦਾ ਕਿਵੇਂ ਦਾ ਕਿਵੇਂ ਨਹੀਂ ਹੈ
ਚੱਲ ਮੇਰੀ ਗੱਲ ਸੁਣੋ ਕੱਪੜੇ ਵੀ ਪਾਓ ਪਰ ਢੰਗ ਦੇ ਪਾਉਣੇ ਚਾਹੀਦੇ ਆ। ਫਿਰ ਹੁਣ ਹੁਣ ਜੋ ਅਪਰਾਧ ਹੁੰਦੇ ਆ ਅਪਰਾਧ ਹੁੰਦੇ ਆ ਬਲਾਤਕਾਰ ਹੁੰਦੇ ਆ ਛੋਟੇ ਛੋਟੇ ਕੁੜੀਆਂ ਦੇ ਉਹ ਜੇ ਵੱਡੀਆਂ ਤੀਮੀਆਂ ਗੰਦ ਦਿਖਾ ਦਿਖਾ ਕੇ ਸੋਸ਼ਲ ਮੀਡੀਆ ਤੇ ਫੇਰ ਉਹ ਦੇਖੋ ਦੇਖੋ ਅ ਅਪਰਾਧ ਫੇਲੀ ਹੋਈ ਫੇਰੀ ਜਾਂਦੇ ਆ।
ਹਾਂ। ਉਹ ਤਾਂ ਗੱਲ ਸਹੀ ਤੁਸੀਂ ਉਹ ਮੂਵੀ ਦੇਖੀ ਸੀ ਇੱਕ ਕੇਰਲਾ ਮੂਵੀ ਆਈ ਸੀ।
ਹਾਂਜੀ - ਹਾਂਜੀ।
ਉਹ ਤਾਂ ਟੀ ਵੀ ਤੇ ਵੀ ਹੁਣ ਚੱਲਦੀ ਆ ਕੇਰਲਾ ਟੂ ਚੱਲਦੀ ਆ ਜੀ ਸਿਨਮਾ ਤੇ ਦੇਖੇ ਜੇ ਕਿਤੇ ਟੈਮ ਲੱਗਿਆ। ਇੰਨੀ ਵਧੀਆ ਮੂਵੀ ਆ ਉਹ ਚ ਤਾਂ ਬਹੁਤ ਕੁਛ ਜਾਣਕਾਰੀ ਦਿੱਤੀ ਹੈ ਜੇ ਕੁੜੀਆਂ ਦੇਖ ਖੰਨਾ ਬਹੁਤ ਸੋਹਣੀ ਮੂਵੀ ਆ ਉਹ
ਆਇਆ ਨਾ ਉਹਦੇ ਵਿੱਚ
ਬਹੁਤ- ਬਹੁਤ ਸਹੀ ਮੂਵੀ ਆ ਉਹ ਤਾ
ਅੱਛਾ- ਅੱਛਾ ਫੇਰ ਤੁਸੀਂ ਹੋਰ ਤੁਸੀਂ ਵੀ ਜਾ ਕੇ ਆਇਓ ਕਦੇ ਵੀ ਫਿਲਮ ਦੇਖ ਲਓ।
ਹਾਂਜੀ- ਹਾਂਜੀ ਚਲੋ ਭੈਣ ਜੀ ਰੱਖਦੀ ਹਾ ਮੈਂ ਵੀ ਰੋਟੀ ਖਾ ਲਾਂ ਹੁਣ
ਹਾਂਜੀ- ਹਾਂਜੀ ਠੀਕ ਸਤਿ ਸ਼੍ਰੀ ਆਕਾਲ ਭੈਣ ਜੀ।
ਸਤਿ ਸ੍ਰੀ ਅਕਾਲ ਭੈਣ ਜੀ।